ਸਤ ਸ੍ਰੀ ਕਾਲ ਜੀ। ਕੀ ਹਾਲ- ਚਾਲ ਭੈਣ ਜੀ, ਤੁਹਾਡਾ?
ਜੀ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਬਸ ਵਧੀਆ ਜੀ, ਵਧੀਆ।ਹੋਰ, ਕੀ ਕਰਦੇ ਪਏ ਸੀ?
ਬਸ ਬਟ ਅੱਜ-ਕੱਲ੍ਹ ਤਾਨੂੰ ਪਤਾ ਈ ਐ। ਸਮਝ ਨੀ ਆਉੰਦੀ ਮੈਂ ਨਾ ਸ਼ੋਪਿੰਗ ਕਰ ਰਹੀ ਸੀ।ਹੋ
ਅੱਛਾ। ਖਰੀਦਾ ਦਾ ਵੀ
ਹਾਂਜੀ। ਖਰੀਦਦਾਰੀ ਓਹ ਨਾ ਡਰ ਜੇਹਾ ਲੱਗਦਾ ਰਰਿੰਦਾ ਪੈਂਦਾ ਨਾ ਤੁਹਾਨੂੰ ਪਤਾ ਹੀ ਹੈ। ਕਿ ਕੋਈ ਗਲਤ ਚੀਜ਼ ਨਾ ਆ ਜਾਵੇ।ਮੈਂ ਕਿਹਾ ਚਲੋ ਮੈਂ ਤੁਹਾਨੂੰ ਪੁੱਛਦੀ ਆਂ ਕੇ, ਔਨਲਾਈਨ ਕਰਨਾ ਸਹੀ ਏ? ਕੇ ਨਹੀਂ ਵੈਸੇ ਤੇ ਮੈਂ ਦੁਕਾਨ ਤੋਂ ਹੀ ਜਾ ਕੇ ਲੈਣੀ ਆਂ ਜ਼ਿਆਦਾਤਰ। ਪਰ ਕੋਸ਼ਿਸ਼ ਤਾਂ ਮੇਰੀ ਏਹੀ ਰੈੰਦੀ ਏ ਕਦੀ ਕਦੀ ਕੋਈ ਔਫਰ ਲੱਗ ਜਾਂਦੈ ਵਧੀਆ। ਤੇ ਮੇਰਾ ਦਿਲ ਕਰਦੈ ਮੈਂ ਚਲੋ ਲੈ ਲਾ। ਫਿਰ ਵੀ ਮੈਨੂੰ ਮੈਂ ਪੁੱਛ ਪੀਸਾ ਐਨਾ ਤੋ ਮੈਂ ਖੀਦਾ ਖਾਦੀ ਕਰ ਲਵਾਂ ਤੇ ਫਿਰ ਮੈਂ, ਤੁਸੀਂ ਮੈਨੂੰ ਦੱਸੋ?
ਨਹੀਂ ਜੀ, ਮੈਂ ਵੀ ਨਾ ਮੈਂ ਤਾਂ ਦੋਨੋ ਤਰੀਕੇ ਹੀ ਵੇਖ ਲੈਂਣੀ ਹਾਂ ਜੇੜਾ ਮੈਨੂੰ ਜਿੱਥੇ ਸਹੀ ਲੱਗਦਾ ਨਾ ਮੈਂ ਓਦਾਂ ਹੀ ਕਰ ਲੈਣੀ ਆਂ। ਕਈ ਵਾਰ ਦੇਖੋ ਜੇ ਤਿਆਰ ਸ਼ਿਆਰ ਹੋ ਗੇ ਬਜ਼ਾਰਾਂ ਚ ਸਹੇਲੀਆਂ ਨਾ ਘੁੰਮਣ ਦਾ ਦਿਲ ਹੈ, ਫੇਰ ਤਾਂ ਮੈਂ ਜਾ ਕੇ ਦਕਾਨਾਂ ਦਕਾਨਾ ਫੇਰ ਕੇ ਵੀ ਲੈ ਲੈਣੀ ਆ ਚੀਜ਼ਾਂ, ਜੇ ਕਈ ਵਾਰ ਦੇਖੋ ਜੀ ਘਰੇ ਕੋਈ ਪ੍ਰੋਹਣੇ ਜਲ ਆ ਜਾਂਦੇ ਐ, ਤੇ ਆਪਾਂ ਕੋਈ ਸਮਾਨ ਮੰਗੋਣਾ ਹੋਵੇ ਤੇ ਆਪਾਂ ਨੂੰ ਕਿੱਡਾ ਸੁੱਖ ਬਣਾਯੈ ਤੇ ਆਪਾਂ ਉੱਥੋਂ ਵੀ ਮੰਗਾ ਲੈਂਣੇ ਆਂ। ਸਮਾਨ, ਮੈਂ ਤਾਂ ਦੋਵੇਂ ਹੀ ਕਰ ਲੈਣੀ ਹੁਣੀ ਆ ਜੀ।
ਨਹੀਂ ਬਹੁਤ ਵਧੀਆ ਗੱਲ ਐ, ਮੈਂ ਨਾ ਦੇਖੋ ਦੁਕਾਨਦਾਰ ਜਿਹੜੇ ਕੋ ਕੱਪੜਾ ਲੈਣਾ ਹੁੰਦੈ, ਮੈਂ ਤਾਂ ਸਹੀ ਗੱਲ ਦੱਸ ਸਾ ਦੁਕਾਨ ਤੇ ਜੇ ਲੈਣਾ ਮੈਂ ਇੱਕ ਈ ਸੂਟ ਹੈ। ਮੈਂ ਦੁਕਾਨ ਤੇ ਆਬਦਾ ਵੇਖ ਕੇ ਰੰਗ ਪਰਖ ਕੇ, ਚੀਜ਼ ਨੂੰ, ਕੱਪੜੇ ਨੂੰ, ਕੱਪੜਾ ਵਧੀਐ ਸਾਰਾ ਜੇ ਸੁੱਤੀ ਲੈਣਾ ਸੁੁੱਤੀ ਵਿਆਹ ਸ਼ਾਦੀਆਂ ਦਾ ਰਹਿਣਾ ਤਾਂ ਕਰਕੇ ਫਿਰ ਮੈਂ ਉੱਥੇ ਆਪਦੀ ਮਰਜ਼ੀ ਨਾਲ ਪਸੰਦ ਨਾਲ ਲ ਲਣੀਆਂ ਠੀਕ ਹੈ ਫਿਰ ਮੈਨੂੰ ਇੰਗਲੈਂ ਇੱਕ ਲੈਂਨ ਦੇਦੀ ਆ ਦੋ ਹੋਰ ਲੈ ਆਦੀ ਆ ਫਿਰ ਮੈਨੂੰ ਇਹ ਵਧੀਆ ਲੱਗਦਾ ਹਾਂ ਪਰ ਥੋੜਾ ਜਿਹਾ ਜਦੋਂ ਮੈਂ ਆਨਲਾਈਨ ਸ਼ੋਪਿੰਗ ਕਰਦੀ ਹਾਂ ਤੇ ਫੇਰ ਮੈਨੂੰ ਥੋੜਾ ਜਿਹਾ ਡਰ ਲੱਗਦਾ। ਕਿਉਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ। ਫਰੋਡ ਬਹੁਤ ਹੋ ਰਿਹਾ ਆਨਲਾਈਨ, ਆਨਲਾਈਨ ਕ ਕਈ ਚੀਜ਼ਾਂ ਨੇ ਕਈ ਜਗ੍ਹਾ ਤੇ ਪੈਸੇ ਵਾਪਿਸ ਨਹੀਂ ਆਉਂਦੇ ਫਿਰ ਡਰ ਲੱਗਦਾ ਹੈ। ਵੈਸੇ ਇਹਦੀ ਕੋਈ ਗੱਲ ਨੀ ਹੈ ਉਹ ਆਪਾਂ ਨੂੰ ਆਪਣਾ ਸਮਾਨ ਸਮੇ ਦੀ ਬੱਚਤ ਵੀ ਕਰਦਾ।
ਹਾਂਜੀ-ਹਾਂਜੀ।
ਐਮਰਜੈਂਸੀ ਵੀ ਜ਼ਰੂਰਤ ਪੈ ਜਾਂਦੀ ਚੀਜ਼ ਦੀ ਤੇ ਉਹ ਉਦੋਂ ਆਪਾਂ ਨੂੰ ਆਨਲਾਈਨ ਹੀ ਜ਼ਰੂਰਤ ਪੈ ਜਾਂਦੀ ਆ ਇਨਾ ਨੀ ਕਰਨਾ ਪੈਂਦਾ
ਹਾਂਜੀ, ਹੁਣ ਤੁਸੀਂ ਕੱਲ੍ਹ ਦੀ ਗੱਲ ਲਾ ਲੋ ਜੀ ਦੇਖੋ ਕੱਲ੍ਹ ਸਾਡੇ ਘਰੇ ਨਾ ਸ਼ਾਮ ਨੂੰ ਚਾਹ ਵੇਲੇ ਪ੍ਰਾਹੁਣੇ ਆ ਗਏ ਜੀ, ਪ੍ਰਾਹੁਣੇ ਆਏ ਤੇ ਘਰੇ ਤੇ ਚਾਹ ਨਾਲ ਸਮਾਨ ਵੀ ਕੋਈ ਨਾ ਤੇ ਮੈਂ ਹੁਣ ਜੀ ਪ੍ਰੋਹਣੇ ਛੱਡ ਕੇ ਜੇ ਜਾਵਾਂ ਲੈਣ ਤੇ ਚੰਗਾ ਵੀ ਨੀ ਲੱਗਦਾ ਨਾ ਬੇਸਤੀ ਜੀ ਮੈਨੂੰ ਮਸੁਸ ਮਹਿਸੂਸ ਹੋਵੇ ਮੈਂ ਤੇ ਝੱਟ ਰਸੋਈ ਚ ਗਈ ਫੋਨ ਦੇ ਬਟਨ ਦੱਬੇ ਤੇ ਜੀ ਐਪ ਜੀ ਕੱਢੀ ਤੇ ਉੱਥੋਂ ਆਪਾਂ ਖਾਣ ਪੀਣ ਦਾ ਸਮਾਨ ਬੜਾ ੳਨੇ ਨੂੰ ਜੀ ਚਾਹ ਨੂੰ ਹਜੇ ਉਹ ੳਬਾਲਾ ਆਇਆ ਵੀ ਨੀ ਤੇ ਉਹ ਮੁੰਡਾ ਤਾਂ ਸਾਡੇ ਦਰਵਾਜ਼ੇ ਕਨੀ ਦੇਣ ਵੀ ਆ ਗਿਆ ਦੇ ਦੇਖੋ ਜੀ ਕਿਸੇ ਨੂੰ ਪਤਾ ਵੀ ਲੱਗਿਆ ਇੱਜਤ ਵੀ ਬਚ ਗਈ ਤੇ ਆਪ ਆਪਾਂ ਪ੍ਰਾਹੁਣਿਆਂ ਨੂੰ ਖੁਸ਼ ਵੀ ਕਰਤਾ ਇਸ ਚੀਜ਼ੋਂ ਦਾ ਬਾਹਲਾ ਹੀ ਸੌਖ ਹੈ ਜੀ ਆਨਲਾਈਨ ਸ਼ੋਪਿੰਗ ਦਾ ਤਾਂ ਬਾਹਲਾ ਹੀ ਐ ਰਾਸ਼ਨ ਮੰਗ ਮੰਗਾ ਲੋ ਕੱਪੜੇ ਮੰਗਾਲੋ ਜਵਾਕਾਂ ਦੇ ਖਿਢੌਣੇ ਮੰਗਾ ਲੋ ਪੜਾਈਆਂ ਦਾ ਸਮਾਨ ਅੱਜ ਕੱਲ੍ਹ ਤਾਂ ਜੀ ਦਵਾਈਆਂ ਵੀ ਮਿਲਣ ਲੱਗ ਗਈਆਂ
ਬੜੀ ਵਧੀਆ ਡਿਸਕਾਊਂਟ ਤੇ ਦਵਾਈਆਂ ਮਿਲ ਰਹੀਆਂ ਨੇ ਵਧੀਆ ਵਧੀਆ ਉਹਦੇ ਤੇ ਐਪ ਤੇ ਵਧੀਆ ਵਧੀਆ ਦਵਾਈਆਂ ਮਿਲਦੀਆਂ ਨੇ ਗਵਰਮੈਂਟ ਅਪਰੂਵਡ ਸਾਰੇ ਚੀਜ਼ਾਂ ਮਿਲ ਰਹੀਆਂ ਨੇ ਆਪਾਂ ਨੂੰ ਬਹੁਤ ਹਾਂਜੀ ਪਰ ਕਈ ਚੀਜ਼ਾਂ ਮੈਂ ਕਹਿੰਦੀ ਹਾਂ ਬਹੁਤ ਵਧੀਆ ਨੇ ਕਿਉਂਕਿ ਕਹਿੰਦੇ ਅੱਜ ਕੱਲ੍ਹ ਆਧੁਨਿਕ ਜੀਵਨ ਦਾ ਹੁਣ ਕੰਪਿਊਟਰ ਦਾ ਹੀ ਯੁੱਗ ਹੈ। ਮੋਬਾਇਲਾਂ ਦਾ ਯੁੱਗ ਹੈ ਤਾਂਹੀ ਤਾਂਹੀ ਕਰਕੇ ਆਪਾਂ ਖਰੀਦਾਰੀ ਕਰ ਰਹੇ ਹਾਂ ਜੇ ਅਗਰ ਮੋਬਾਇਲ ਨਾ ਆਉਂਦੇ ਇਹ ਯੁੱਗ ਨਾ ਆਉਂਦਾ ਤੇ ਆਪਾਂ ਕਿੱਥੋਂ ਕਰ ਪਾਉਂਦੇ ਕੁਛ ਘਰ ਬੈਠੇ ਆਪਾਂ ਨੂੰ ਇਹ ਇਹ ਸਾਰੀਆਂ ਇਹ ਸਾਰੇ ਚੀਜ਼ਾਂ ਸੌਖੀਆਂ ਕਿਵੇਂ ਹੋ ਜਾਣਗੀਆਂ ਆਪਾਂ ਨੂੰ ਤਾਂ ਇਸ ਕਰਕੇ ਆਪਾਂ ਨੂੰ ਕਹਿੰਦੇ ਆ। ਇਹ ਆਪਾਂ ਨੂੰ ਹਰ ਤਰ੍ਹਾਂ ਤੋਂ। ਆਪਣੀ ਬੱਚਤ ਵੀ ਕਰਦਾ ਹੈ ਤੇ ਆਪਾਂ ਨੂੰ ਕਹੋ ਮੈਂ ਹੁਣ ਮੰਨ ਲਓ ਕਿ ਚਲੋ ਕਈ ਵਾਰ ਔਨਲਾਨ ਕੱਪੜੇ ਦਾ ਮੈਨੂੰ ਡਰ ਲੱਗਦਾ ਕਿਉਂਕਿ ਮੈਨੂੰ ਇਹ ਹੁੰਦਾ ਕੱਪੜਾ ਦੇਖ ਕੇ ਲੈਣਾ ਪਸੰਦ ਹੈ। ਹੁਣ ਮੈਂ ਘਰੇ ਰਾਸ਼ਨ ਲੈ ਕੇ ਆਉਂਦੀ ਆ। ਰਾਸ਼ਨ ਮੈਨੂੰ ਬਾਜ਼ਾਰ ਦੇ ਕਈ ਦੁਕਾਨਾਂ ਨਾਲੋਂ ਮੈਨੂੰ ਸਸਤਾ ਪੈਂਦਾ ਹੈ। ਨਾਲੇ ਮੈਂ ਉੱਥੇ ਜਾ ਕੇ ਇਨਾ ਸਮਾਨ ਹੱਥ ਚ ਢੋ ਕੇ ਲੈ ਕੇ ਆਵਾਂਗੀ। ਥੱਕ ਜਾਵਾਂਗੀ ਨਾਲੇ ਇੰਨੀ ਆਪਣੇ ਚ ਹਿੰਮਤ ਨ ਉੱਚੇ ਉੱਚੇ ਸਾਡੇ ਫਲੋਰ ਨੇ। ਕਿਸ ਉੱਪਰ ਜਾ ਕੇ ਮੈਂ ਆਪਦਾ ਰਾਸ਼ਨ ਕਿੱਥੇ ਲੈ ਕੇ ਜਾਵਾਂ। ਆਪਦੇ ਹੋਰ ਸਰੀਰ ਤਾਂ- ਓਨਾ ਚੰਗਾ ਹੈ ਕਿ ਤੁਸੀਂ ਆਪਦਾ ਆਰਾਮ ਨਾਲ ਜਾ ਕੇ ਓਨਲਾਈਨ ਕਰਾ ਲਓ। ਨਾਲੇ ਅੱਜ ਕੱਲ੍ਹ ਤੁਹਾਨੂੰ ਪਤਾ ਇੰਨੇ ਉੱਪਰ ਦਿਨ। ਮੈਂ ਵੇਖਿਆ ਸਰਫ ਤੇ ਇੰਨਾ ਇੰਨਾ ਰੇਟ ਘੱਟ ਹੁੰਦਾ। ਠੀਕ ਹੈ ਤੇ ਆਟੇ ਤੇ ਇਨਾ ਰੇਟ ਘੱਟ ਹੁੰਦਾ। ਤੇ ਮੈਂ ਉੱਥੋਂ ਹੀ ਮੰਗਵਾਉਾਨੀ ਹਾਂ ਜਿਆਦਾਤਰ ਮੈਨੂੰ ਸੌਖਾ ਪੈਂਦਾ ਮੈਨੂੰ।
ਅਸੀਂ ਵੀ ਏਦਾਂ ਹੀ ਕਰ ਲਈਦਾ ਜੀ ਹੁਣ ਜਿਵੇਂ ਸਹੇਲੀਆਂ ਸਹੇਲੀਆਂ ਇੱਕ। ਇਕ ਦਿਨ ਰਖ ਲੈਨੇ ਆ ਕਿ ਚਲ ਅਜ ਬਈ ਬਾਜ਼ਾਰਾਂ ਚ ਖਰੀਦਾਦਾਰੀ ਕਰਨ ਜਾਣਾ। ਫੇਰ ਨਾਲੇ ਜੀ ਐਸ ਬਹਾਨੇ ਸੱਜ ਤੱਜ ਲਈਦਾ ਨਾਲੇ ਸਹੇਲ ਪਾਣਾ ਕਰ ਆਈਦਾ। ਨਾਲੇ ਘੁੰਮ ਫਿਰ ਆਈ ਦਾ ਸੂਟ ਖਰੀਦ ਲਿਆਈ ਦੇ ਹੈ। ਕਿਤੇ ਜੁਤੀਆਂ ਚੱਪਲਾਂ ਦੀ ਲੋੜ ਹੈ। ਉਹ ਵੀ ਖਰੀਦ ਨਾਲੇ ਤਾਂ ਇਕ ਦੂਜੇ ਦੀ। ਸਲਾਹ ਹੋ ਜਾਂਦੀ ਹੈ। ਜਿ ਨਾਲੇ। ਪਾ ਕੇ ਦੇਖ ਲਈਦੀਆਂ ਉਹਦੇ ਪੈਰਾ ਦੇ ਵਿਚ ਹੈ। ਫੇਰ ਦੇਖੋ ਜੀ ਨਾਲੇ ਜੇ ਆਪਾਂ। ਐਵੇ ਜਾਵਾ ਆਵਾਗੇ ਤੇ ਫਿਰ ਰਿਸ਼ਤੇ ਵੀ ਸ ਚੰਗੇ ਬਣੇ ਰਹਿਦੇ ਆ।
ਬਣੇ ਰਹਿੰਦੇ ਬਿਲਕੁਲ ਕਿਉਕਿ ਆਪਣਾ ਮੇਲ ਮਿਲਾਪ ਹੋ ਜਾਦਾ ਹੈ। ਕਈ ਲੋਕ ਆਪਾਂ ਨੂੰ ਹੁਣ ਦੁਕਾਨਦਾਰ ਹੈ। ਨਹੀ ਜਾਣਦੇ, ਉਹ ਆਪਾ ਨੂੰ ਜਾਣਨ ਲਗ ਜਾਦੇ ਨੇ। ਪਤਾ ਚਲ ਜਾਦਾ ਕਿ ਹਾਂ ਬਈ ਇਹ ਬੰਦਾ ਆਪਾ- ਆਪਾ ਉਹਨਾਂ ਨਾਲ ਪਤਾ ਨੀ। ਕਈ ਚੀਜ਼ਾ ਨਾਲ ਜੁੜਦੇ ਆ ਉਹਨਾ ਨਾਲ ਉਹ ਕੋਈ ਕਹਿ ਦਿਦਾ ਕਿ ਮੈ ਉਥੇ ਤੁਹਾਡੇ। ਉਹਨੂੰ ਜਾਣਦਾ ਤੁਹਾਡੇ ਉਹਨੂੰ ਜਾਣਦਾ ਕਈ ਰਿਸ਼ਤੇ ਵੀ ਨਿਕਲ ਆਉਦੇ ਨੇ ਇਹ ਤਾਂ ਹੈ। ਬਿਲਕੁਲ ਮੈ ਤਾਂ ਆਪ ਬੜਾ ਮਨੋਰੰਜਨ ਕਰਦੀਆਂ ਆਪਣੀਆਂ ਸਹੇਲੀਆਂ ਦੇ ਨਾਲ ਜਾ ਕੇ ਬੜਾ ਵਧੀਆ ਲਗਦਾ ਮੈਨੂੰ ਕਿਉਕਿ ਮੇਰੇ ਲਈ ਇਕ ਮੈਨੂੰ ਲਗਦਾ ਮੈ ਆਪਣੇ ਲਈ ਇਕ। ਟਾਈਮ ਕਢ ਕੇ ਆਪਣੀ ਸਹੇਲੀਆਂ ਦੇ ਨਾਲ ਘੁੰਮਣ ਜਾਦੀ ਪੀਆਂ ਉਥੇ ਉਹਨਾਂ ਨਾਲ ਮਿਲ ਕੇ। ਸ਼ੋਪਿਗ ਕਰਦੀ ਹਾਂ ਜੇ ਮੈ ਨੀ ਕੁਛ ਲੈਣਾ ਤਾਂ ਕੋਈ ਨੀ ਦੂਸਰੀ ਵਾਰੀ ਸਹੇਲੀ ਨੇ ਕੁਛ ਲੈਣਾ ਤੇ ਉਹਦਾ। ਸਾਥ ਦਿਨੀ ਆ ਕਿ ਹਾਂ ਭਾਈ ਤੂੰ ਆਹ ਲੈ, ਤੂੰ ਆਹ ਲੈ, ਕਈ ਵਾਰ ਮੇਰੀ ਸਹੇਲੀ ਦੇ। ਥੋੜ੍ਹੀ ਜਿਹੀ ਵਧੀਆ ਨਹੀ ਮੈਂ ਉਹਨੂੰ ਉਹ ਹਮੇਸ਼ਾ ਹੀ ਮੈਨੂੰ ਨਾਲ ਲੈ ਕੇ ਜਾਦੀ ਉਹ ਕਹਿਦੀ ਜੇ ਤੂੰ ਦਸ ਤੂੰ ਹੀ ਮੈਨੂੰ ਦੱਸੀ। ਲੈ ਕੇ ਦੇ ਉਥੋ ਤੇਰੀ ਹੀ ਪਸੰਦ ਆਈ ਪਾਉਗੀ ਹਾਂ ਫੇਰ ਵਧੀਆ ਲਗਦਾ। ਤੁਹਾਨੂੰ ਪਤਾ ਹੀ ਹੈ। ਬਹੁਤ ਵਧੀਆ ਕਈ ਵਾਰੀ ਆਪਾ।
ਨਹੀ ਜੀ ਵਧੀਆ- ਵਧੀਆ ਹੁਣ ਹਾਂਜੀ। ਕਲ ਅਸੀ ਇਕ ਗਏ ਦੁਕਾਨ ਤੇ ਤੇ ਉਹ ਦੁਕਾਨਦਾਰ ਨੇ ਮਤਲਬ। ਜੀ ਸਮਾਨ ਦਿਖਾਇਆ ਤੇ ਅਸੀ ਆਹ ਤਾਂ ਓਨਲਾਈਨ ਸਸਤਾ ਪਿਆ ਹੈ। ਜੀ ਫੇਰ ਉਹ ਵਿਚਾਰੇ ਦਾ ਨਾ ਮਨ ਖਰਾਬ ਹੋ ਗਿਆ। ਜੀ ਦੇਖੋ ਇਸ ਗਲੋ ਬੜੀ ਦੁਕਾਨਦਾਰਾ ਨੂੰ। ਮਾਰ ਪਈ ਹੈ। ਕਿਉਕਿ ਓਨਲਾਈਨ ਚੀਜਾ ਸਸ ਆਂ ਮਿਲ ਜਾਦੀਆਂ ਤੇ ਬਾਜਾਰ ਵਾਲੇ ਨੂੰ ਵਿਚਾਰੇ ਨੂੰ ਨਾ ਟੈਕਸ ਭਰ ਕੇ ਆਉਣਾ ਤੇ ਉਹਨੇ ਵੀ। ਕਮਾ ਕੇ ਹੀ ਆਪਾ ਨੂੰ ਦੇਣਾ ਬਸ ਇਹ ਚੀਜਾ ਦਾ ਨਾ ਬੜਾ ਦੁਕਾਨਦਾਰਾ ਦਾ ਕੰਮ ਠੱਪ। ਠੱਪ ਹੋਇਆ ਲਗਦਾ ਹੈ।
ਕਹਿ ਰਹੇ ਹੋ ਨਾ ਤੁਸੀ? ਕਹਿਦੇ ਤੁਸੀ ਨਾ ਉਹਦੇ ਨਾ ਰੇਟ ਧਿਆਨ ਨਾਲ ਦੇਖਿਓ ਉਹ ਥਲੇ ਨਾ ਪੂਰੀ ਚਿਪ ਚੈਕ ਕਰ। ਕਰੋ- ਕਿ ਉਹਦੇ ਤੇ ਕੋਈ ਇਹਨਾਂ ਨੇ ਡੇਟ ਬਦਲ ਕੇ ਤਾਂ ਨਹੀਂ ਦਿਤੀ ਕਿਉਕਿ ਅਜ ਕਲ ਬਹੁਤ ਚਲ ਰਹੀਆਂ ਨੇ ਇਹ
ਅੱਜ ਕਲ ਆਹ ਚੀਜਾ ਭ੍ਰਿਸ਼ਟਾਚਾਰ ਵਧਿਆ ਹੋਇਆ ਨਾ ਜੀ।
ਬਿਲਕੁਲ ਤਾਂ ਕਰਕੇ ਆਪਾ ਨੂੰ ਉਹ ਚੀਜਾ ਲੋ ਜਿਹੜੀਆਂ ਤਾਂ ਤੁਸੀ ਦਾਲ ਪਾਣੀ ਨਾਲ ਲੈਓ ਦਾਲ ਪਾਣੀ ਦੁਕਾਨ ਦਾ ਹੀ ਸੋਹਣਾ ਵਧੀਆ ਲਗਦਾ ਕਿਉਕਿ ਤੁਸੀ ਅੱਜ ਕਲ ਤੁਹਾਨੂੰ ਸਚੀ ਦਸਾਂ ਇਕ ਗਲ ਹੋਰ ਦਸਣੀ ਭੁਲਗਈ ਕਿ ਅੱਜ ਕੱਲ ਕਿਸੇ ਤੇ ਯਕੀਨ ਨਹੀ ਕਰ ਸਕਦੇ ਤੁਸੀ ਚਾਹੇ ਔਨਲਾਈਨ ਹੈ ਚਾਹੇ ਦੁਕਾਨਦਾਰ ਹੈ। ਠੀਕ ਹੈ। ਏਦਾ ਵੀ ਆਪਾਂ ਕਹਿ ਲਿਦੇ ਪਰ ਫਿਰ ਵੀ ਆਪਾ ਨੂੰ ਲੈਣਾ ਤਾਂ ਹੈਗਾ ਹੀ ਹੈ। ਆਪਾ ਦਾਲਾ ਵਗੈਰਾ ਸਬ ਜੋ ਲੈਦੇ ਹੋ ਹਾਂਜੀ।
ਪੁਲਾਣਾ ਪਾਉਣਾ ਮੈ ਸਭ ਕੁਛ ਹੀ ਲੈਣਾ
ਬਿਲਕੁਲ ਪਰ ਜੇ ਤੁਸੀ ਘਰ ਦਾ ਰਾਸ਼ਨ ਤੂਸਾ ਲੈਣਾ ਹੈ। ਤਾਂ ਤੁਸੀ ਉਹ ਤੁਹਾਨੂੰ ਦੁਕਾਨ ਤੇ ਹੀ ਜਾ ਸਾਫ਼ ਸੁਥਰਾ ਹੀ ਲੈਣਾ ਚਾਹੀਦਾ ਦੇਖ ਸਮਝ ਕੇ ਕਿਉਕਿ ਉਹ ਚੀਜਾ ਆਪਣੇ ਦੇਖ ਕੇ ਨਹੀ ਆਉਦੀਆਂ ਸਰਫ ਤਾਂ ਪਤਾ ਪੈਕੇਟ ਬਣ ਆਉਦੇ ਨੇ ਠੀਕ ਹੈ। ਜੇ ਲਿਕੁਡ ਲਿੰਕਵੈਡ ਲੈਣਾ ਜੇ ਆਪਣੇ ਕੋਲ ਖੁਲੀ ਹੈ ਤੇ ਆਪ ਆਪਣੇ ਕਲ ਲੀਕਵੈਡ ਚਾਹੀਦਾ ਹੈ। ਤੇ ਆਪਣੇ ਕੋਲ ਦੂਸਰੀ ਹੈ। ਤੇ ਪਾਊਡਰ ਚਾਹੀਦਾ ਉਹਨਾ ਆਪਣਾ ਵਖਰਾ- ਵਖਰਾ ਚਾਹੀਦਾ ਆਪਾ ਨੂੰ ਉਹ ਆਪਾ ਆਪਾ ਔਨਲਾਈਨ ਵੀ ਮੰਗਵਾ ਸਕਦੇ ਹਾਂ ਉਹ ਆਪਾ ਨੂੰ ਸੁਵਿਧਾ ਤ ਸਔਖੀਆਂ ਹਾ।
ਗਲ ਹੈ। ਜੀ ਕਈ ਵਾਰ ਜੀ ਓਨਲਾਈਨ ਵੀ ਸਮਾਨ ਆਪ ਪਰ ਦੋ-ਕੱਲ ਰਾਤ ਦੀ ਗੱਲ ਕਰੇ, ਪਤਾ ਨੀ ਦੋ-ਤਿੰਨ ਦਿਨ ਹੋ ਗਏ ਮੇਰੇ ਯਾਦ ਨੀ ਗਾ, ਤੇ ਬ ਸਾਡੇ ਆਲਾ ਕਾਕਾ ਜੀ ਰੋ ਰੋਟੀ ਖਾ ਕਹਿੰਦਾ ਮੈਨੂੰ ਤਾਂ ਆਈਸ ਕਰ੍ਰੀਮ ਖਵਾ ਕੇ ਲਿਆਓ ਜੀ ਕਿੱਥੋਂ ਰਾਤ ਨੂੰ ਦੁਕਾਨਾਂ ਨੀ ਖੁੱਲੀਆਂ ਸੀ ਚਲੋ। ਓਨਲਾਈਨ ਵਾਲਾ ਸੁੱਖ ਬਣਿਆ ਅਸੀਂ ਤੇ ਔਡਰ ਕਰਤਾ, ਜੇ ਉਹ ਹੁਣ ਇੱਕ ਤਾਂ ਗਰਮੀ ਦੀ ਮਾਰ ਇੰਨੀ ਹੈ, ਉਹ ਜਦੋਂ ਤੱਕ ਵਿਚਾਰਾ ਮੁੰਡਾ ਲੈ ਕੇ ਪਹੁੰਚੇ ਜੀ ਮਿਲਟ ਹੋ ਗਈ ਤੇ ਸਾਡੇ ਵਾਲਾ ਰੌਲਾ ਪਾਵੇ ਹੁਣ ਵਿਚਾਰੇ ਉਹਦਾ ਜਿਹੜਾ ਲੈ ਕੇ ਆ ਉਹਦਾ ਉਹਦਾ ਕੀ ਕਸੂਰ ਹੈ ਨਾ ਜੀ ਹੁਣ ਤਾਪਮਾਨ ਹੀ ਇੰਨਾ ਵਧਿਆ ਪਿਆ, ਫ਼ੇਰ ਉਹਨੂੰ ਵਿਚਾਰੇ ਨੂੰ ਕਾਹ ਦੀ ਸ਼ਿਕਾਇਤ ਕਰੀਏ ਤੇ ਕੀ ਅਸੀਂ ਉਹਨੂੰ ਵਾਪਸ ਮੋੜੀਏ ਤੇ ਕੀ ਅਸੀਂ ਪੈਸੇ ਮੰਗੀਏ। ਫਿਰ ਸੋਚਿਆਂ ਚੰਗਾ ਭਾਈ ਕੋਈ ਗੱਲ ਨੀ ਤੂੰ ਚੱਲ ਜਾ, ਜਿਵੇਂ ਦੀ ਆਈ ਉਵੇਂ ਦੀ ਖਾ ਲੈਣਗੇ ਆਪੇ।
ਸਹੀ ਗੱਲ, ਬਿਲਕੁਲ ਤਾਂਹੀ ਕਹਿੰਦੇ ਆ ਬਿਲਕੁਲ ਏਦਾਂ ਦਾ ਹੁੰਦਾ ਹੀ ਰਹਿੰਦਾ ਸਹੀ ਗੱਲ ਹੈ ਤੁਹਾਡੀ। ਹੁਣ ਜੇ ਤੁਸੀਂ ਚੀਜ਼ ਸਮਝਦਾਰੀ ਨਾਲ ਕੋਈ ਵੀ ਚੀਜ਼ ਖਰੀਦ ਰਹੇ ਹੋ ਤੇ ਲਗਾ ਰਹੇ ਹੋ, ਤੇ ਸਮ ਨਾਲ-ਨਾਲ ਤੁਸੀਂ ਤੁਹਾਨੂੰ, ਪਤਾ ਉਹਦੇ ਨਾਲ ਤੁਸੀਂ ਸਮੇਂ ਦੀ ਵੀ ਬ ਚਿੱਤ ਕਰ ਰਿਹਾ। ਤੁਸੀਂ ਉਹ ਤੁਹਾਡੀ ਸਮਝ ਹੈ ਕਿਉਂਕਿ ਤੁਹਾਨੂੰ ਕਿਹੜੀ ਚੀਜ਼ ਕਿਹੜੀ ਕਿਸ ਟਾਈਮ ਕਰ ਲੈਣੀ ਚਾਹੀਦੀ ਹੈ। ਕਿਹੜੀ ਚੀਜ਼, ਕਿਹੜੇ ਟਾਈਮ ਤੁਹਾਨੂੰ ਤੁਹਾਡੇ ਤੋਂ
ਕਿਉਂਕਿ ਦੇਖੋ ਜੀ, ਅੱਧੀ ਰਾਤ ਨੂੰ ਬੱਚੇ ਤਾਂ ਭੇਜੇ ਨਹੀਂ ਜਾ ਸਕਦੇ ਬਾਹਰ। ਇਹ ਬੱਚਿਆਂ ਦੇ ਪਾਪਾ ਤਾਂ ਘਰ ਨੀ ਸੀ।ਉਹਦੇ ਕੰਮ ਤੋਂ ਨੀ ਕਿਥੇ ਚਲੇ ਗਏ। ਤੇ ਉਹੀ ਨਾ, ਕਿ ਹੁਣ ਆਪ ਨੂੰ ਤਾਂ ਸੁਖ ਬਣ ਗਿਆ ਪਰ ਐ ਕਿ ਚੀਜ਼ ਤਾਂ ਸਹੀ ਨਹੀਂ ਮਿਲੀ ਫਿਰ
ਸਹੀ ਗੱਲ ਹੈ।ਓਨਲਾਈਨ ਮੈਂ ਕਈ ਚ ਕਈ ਵਾਰੀ ਨਾ ਘਰ ਦੀ ਚੀਜ਼ਾਂ ਮੰਗਵਾਈਆਂ ਜਿਵੇਂ। ਕਹਿ ਲਓ ਕਿ ਘਰੇ ਦੁੱਧ ਮੰਗਵਾ ਲਿਆ, ਉਹ ਮੈਨੂੰ ਨਾ ਖ਼ਰਾਬ ਨਿਕਲ ਜਾਂਦਾ ਮੈਂ ਸੌਂ ਗੱਲ ਦੱਸਾਂ, ਉਹ ਤਾਂ ਮੈਂ ਸਾਰਿਆਂ ਨੂੰ ਕਹਿੰਦੀ ਆ ਕਿ ਤੁਸੀਂ ਓਨਲਾਈਨ ਦੁੱਧ ਵਗੈਰਾ ਨਾ ਲਿਆ ਕਰੋ, ਕਿਉਂਕਿ ਉਹ ਡੇਟ ਬਦਲ ਕੇ ਦਿੰਦੇ। ਤਾਂ ਮੈਨੂੰ ਪੱਕਾ ਪਤਾ, ਕਿਉਂਕਿ ਘਰ ਦੀ ਜਿਹੜੀ ਤੁਹਾਨੂੰ ਤੁਰੰਤ ਹੀ ਯੂਜ ਕਰਨੀ ਹੈ ਨਾ ਮੱਖਣ ਲੇਲੋ, ਦਹੀਂ ਲੇਲੋ, ਵੈਸੇ ਕਈ ਵਾਰ ਚੰਗੀਆਂ ਵੀ ਨਿਕਲ ਆਉਂਦੀਆਂ ਨੇ, ਪਰ ਦੁੱਧ ਤਾਂ ਖ਼ਰਾਬ ਨਿਕਲ ਆਉਂਦਾ।
ਖ਼ਰਾਬ ਬਸ ਉਹੀ ਹੈ ਜੀ, ਆਧੁਨਿਕ ਸਮਯ ਆਪਾਂ ਨੂੰ ਦੋ ਵੇਂ ਹੀ ਲੈ ਕੇ ਨਾਲ ਚੱਲਣੀਆਂ। ਪੈਣਗੀਆਂ। ਚਲੋ ਦੀਦੀ ਮੈਂ ਕਰਦੇ ਹਾਂ ਗੱਲ ਹੈਂ। ਠੀਕ ਹੈ ਜੀ, ਸਤਿ ਸ੍ਰੀ ਅਕਾਲ।